ਹੋਰ ਕਿਵੇਂ ਹੋ।
ਵਧੀਆ ਜੀ ਠੀਕ ਠਾਕ ਜੀ।
ਠੀਕ ਹੈ, ਹੋਰ?
ਆਪਣੇ ਉਹ ਸਾਰੇ ਠੀਕ ਠਾਕ ਨਹੀਂ
ਹਾਂਜੀ ਹਾਂ ਵਧੀਆ-ਵਧੀਆ ਤੁਸੀਂ ਦੱਸੋ ਹੋਰ ਕੀ ਕਰਦੇ ਸੀ?
ਖੁਸ਼ ਨੀ ਵੇਲੇ ਸੀ।
ਅੱਛਾ।
ਹਾਂਜੀ।
ਮੈਂ ਤੁਹਾਨੂੰ ਐਵੇਂ ਪੁੱਛ ਰਹੀ ਸੀ। ਇਹ ਵੀ ਆਪਾਂ ਕਿਤੇ ਘੁੰਮਣ ਨਾ ਚੱਲੀਏ
ਚੱਲਣਾ ਹਾਂਜੀ ਗਏ ਸੀ ਅਸੀਂ
ਅੱਛਾ। ਕਿੱਥੇ ਗਏ ਸੀ ਤੁਸੀਂ?
ਅਸੀਂ ਗਏ ਸੀ ਅੰਮ੍ਰਿਤਸਰ ਗਏ ਸੀ।
ਅੱਛਾ।
ਹਾਂਜੀ, ਪਟਨਾ ਸਾਹਿਬ ਹੀ।
ਅੱਛਾ।
ਹਾਂਜੀ।
ਮੈਂ ਅੰਮ੍ਰਿਤਸਰ ਤਾਂ ਕਈ ਵਾਰੀ ਗਈ ਹਾਂ। ਪਰ, ਮੈਂ ਪਟਨਾ ਸਾਹਿਬ ਨੀ ਕਦੀ ਗਈ।
ਠੀਕ ਹੈ। ਅੱਛਾ ਹਾਂਜੀ ਅੰਮ੍ਰਿਤਸਰ ਕਿਹੜੇ-ਕਿਹੜੇ ਗੁਰੂ ਘਰਾਂ ਚ ਗਏ ਸੀ?
ਅਸੀਂ। ਜਿਵੇਂ ਪਹਿਲਾਂ ਤਾਂ ਹਰਿਮੰਦਰ ਸਾਹਿਬ ਚ ਗਏ ਸੀਗੇ ਫਿਰ ਆਪਾਂ ਬੁੱਢਾ ਜੀ ਦੇ, ਗੁਰੂ ਘਰ ਗਏ ਸੀ। ਅਸੀਂ
ਹਾਂਜੀ।
ਤੇ ਇੱਕ ਬਾਬਾ ਦੀਪ ਸਿੰਘ ਜੀ ਦੇ, ਗੁਰੂ ਘਰ ਵੀ ਗਏ ਸੀ। ਅਸੀਂ
ਹਾਂਜੀ।
ਮਤਲਬ, ਜਿਹੜੇ ਦਰਬਾਰ ਸਾਹਿਬ ਦੇ ਕੋੋਲੇ ਕੋੋਲੇ ਗੁਰੂ ਘਰ ਨੇ ਸਾਰਿਆਂ ਚ ਗਏ ਸੀ। ਅਸੀਂ
ਹਾਂਜੀ।
ਹਾਂਜੀ ਅਸੀਂ ਰਹੇ ਵੀ ਉੱਥੇ ਹੀ ਸੀ। ਜਿਹੜੇ ਬਾਬਾ ਬੁੱਢਾ ਜੀ ਕੋਲ ਸਰਾਂ ਲਈ ਦੀ ਆਂ।
ਹਾਂਜੀ।
ਹਾਂਜੀ, ਅਸੀਂ ਓਥੇ ਰੇ ਰਹੇ ਸੀਗੇ।
ਹਾਂਜੀ।
ਹਾਂਜੀ ਹਾਂ ਮਤਲਬ ਅਸੀਂ ਤਾਂ ਤਿੰਨ-ਚਾਰ ਦਿਨ ਲਾ ਕੇ ਆਏ ਸੀਗੇ।
ਐਨੇ ਦਿਨ ਲਾ ਆਏ ਸੀ।
ਹਾਂਜੀ ਹਾਂ ਫਿਰ ਅਸੀਂ ਨਾ ਹੀ ਓਥੇ ਅਖੰਡ ਪਾਠ ਪ੍ਰਕਾਸ਼ ਕਰਾਇਆ ਸੀਗਾ।
ਹਾਂਜੀ।
ਫਿਰ ਓ ਤੁਸੀਂ ਦੇਖੋ‌, ਇੱਕ ਦਿਨ ਤਾਂ ਹੈਨਾ ਪੈਲਾਂ ਗਏ ਸੀ ਅਸੀਂ। ਤੇ ਫੇਰ ਇੱਕ ਦਿਨ ਪ੍ਰਕਾਸ਼ ਕਰਾਇਆ ਹੈਨਾ। ਫਿਰ ਤੀਜੇ ਦਿਨ ਭੋਗ ਪੈਂਦੇ ਨੇਗੇ ਫਿਰ ਭੋਗ, ਜਦੋਂ ਭੋਗ ਪੈ ਗਿਆ ਸੀਗਾ, ਉਸ ਤੋਂ ਬਾਦ ਆਏ ਸੀ ਫਿਰ, ਅਸੀਂ ਸ਼ਾਮ ਨੂੰ ਘਰੇ ਵਾਪਸ।
ਹਾਂਜੀ।
ਹਾਂਜੀ ਹਾਂ ਬੋਤ ਜ਼ਿਆਦਾ ਜੀਅ ਲੱਗਦਾ ਓਥੇ ਤਾਂ
ਹਾਂਜੀ।
ਤੁਸੀਂ ਕਿੰਨੇ ਦਿਨ ਲਾਕੇ ਆਏ ਸੀਗੇ?
ਅਸੀ ਅ ਦੋ ਕ ਦਿਨ ਲਾ ਕੇ ਆਏ ਸੀ। ਅਸੀਂ ਵਗ ਜਾਂਨੇ ਆ ਹਫ਼ਤੇ ਬਾਦ ਈ।
ਅੱਛਾ ਤੁਸੀਂ ਹਫ਼ਤੇ ਬਾਅਦ ਈ ਜਾਂਨੇ ਓ।
ਹਾਂ ਹਾਂਜੀ ਬਾਬਾ ਦੇ ਉ ਬਾਬਾ ਓ ਤੇ ਬਾ ਦੀਪ ਦੇ, ਹਾਂਜੀ।
ਅੱਛਾ, ਫੇਰ ਤੁਸੀਂ ਅ ਮਤਲ ਅੱਛਾ ਹਰੇਕ ਸੰਡੇ ਜਾਂਦੇ ਓ ਫਿਰ ਤੁਸੀਂ।
ਪੈਲਾਂ ਅਸ ਜਾ ਜਾਂਦੇ ਹੁੰਦੇ ਸੀ ਹੁਣ ਗਰਮੀ ਜਾਦਾ ਏ ਓਦੇ ਕਰਕੇ ਹਟ ਰਹੀ।
ਅੱਛਾ ਫੇਰ ਤੁਸੀਂ ਕੌਣ-ਕੌਣ ਜਾਂਦੇ ਸੀਗੇ?
ਅਸੀਂ ਕੱਲੇ ਈ ਵੱਗ ਜਾਂਦੇ ਸੀ।
ਅੱਛਾ!
ਅਸੀਂ ਬੱਸ ਬ ਓਤੇ ਈ ਚੜ ਜਾਂਦੇ ਸੀ। ਬਰੇਟਿਆਂ ਤੋਂ ਨਈ ਬਰੇਟਿਆਂ ਤੋਂ ਬਸ ਈ।
ਅੱਛਾ ਸਵੇਰੇ ਜਾਂਦੇ ਸੀ ਤੁਸੀਂ।
ਸਵੇਰੇ ਪੰਜ ਵਜੇ ਆ ਜਾਂਦੀ ਐ ਈ।
ਅੱਛਾ!
ਹਾਂਜੀ।
ਠੀਕ ਆ ਫੇਰ ਤੁਸੀਂ ਵਾਪਸ ਕਦੋਂ ਆਉਂਦੇ ਸੀ ਇੱਕ ਦਿਨ ਲਾ ਕੇ ਆਉਂਦੇ ਸੀਗੇ?
ਹਾਂਜੀ ਇੱਕ ਦਿਨ ਲਾ ਦਿੰਦੇ ਸੀ ਅਗਲੇ ਦਿਨ ਤਿੰਨ ਆਈ ਦੇ ਚੜ ਜਾਣੇ ਆ ਈ।
ਚਲੋ ਵਧੀਆ-ਬਧੀਆ ਹੈਨਾ ਮਤਲਬ ਅਸੀਂ ਇੱਕ ਵਾਰੀ ਗਏ ਸੀਗੇ ਸੰਡੇ ਨੂੰ ਓਥੇ ਅੰਮ੍ਰਿਤਸਰ ਤੇ ਅਸੀਂ ਬਾਬਾ ਦੀਪ ਸਿੰਘ ਜੀ ਗੁਰੂ ਕਾਰ ਵੀ ਗਏ ਸੀ ਹੈਨਾ ਪਰ ਓਦੇ ਚੋਪੈਰਾ ਸਾਬ ਵੀ ਸੀਗਾ। ਤੇ ਬੋਤ ਜ਼ਿਆਦਾ ਪੀੜ ਸੀ ਸਾਥੋਂ ਤਾਂ ਮੱਥਾ ਵੀ ਨੀ ਟੇਕਿਆ ਗਯਾ ਹੈਗਾ‌।
ਦੋ ਘੰਟੇ ਲੱਗ ਜਾਂਦੇ ਨੇ ਈ ਮੱਥੇ-ਮੱਥੇ ਤੇ।
ਅਸੀਂ ਤਾਂ ਇ ਤੁਸੀਂ ਐਂ ਦੇਖੋ ਐਡੀ ਦੂਰ ਤੱਕ ਲਾਈਨ ਚ ਅਸੀਂ ਲੱਗੇ ਹੈਨਾ ਮਲਬ ਸਾਨੂੰ ਤਿੰਨ-ਚਾਰ ਘੰ ਤੇ ਲਾਗੇ ਸੀ ਇੱਕ ਪੀੜ ਜ਼ਿਆਦਾ ਸੀ ਤੇ ਗਰਮੀ ਐਨੀ ਜ਼ਿਆਦਾ ਹੈਨਾ। ਮਲਬ ਮੈਨੂੰ ਤਾਂ ਘਬਰਾਟ ਈ ਹੋਣ ਲਾਗੀ ਸੀ। ਮ ਮੈਂ ਤਾਂ ਨਾ ਲਾਈਨ ਚੋਂ ਬਾਹਰ ਈ ਨਿਕਲ ਗੀ ਸੀ, ਫਿਰ ਮੱਥਾ ਈ ਨੀ ਟੇਕਿਆ ਗਯਾ।
ਹਾਂਜੀ ਗਰਮੀ ਬੋਅ ਜ਼ਿਆਦਾ ਸੀ।
ਹਾਂਜੀ ਹਾਂ ਫੇਰ ਗਰਮੀ 'ਚ ਨਾ ਇੰਨੇ ਮਤਲਬ ਭੀੜ ਭੜੱਕੇ 'ਚ ਫੇਰ ਮੱਥਾ ਟਿਕਦਾ ਨੀ ਹੈਗਾ। ਮਲਬ ਜਿਹਨੂੰ ਕੋਈ ਪ੍ਰੋਬਲਮ ਹੋਵੇ ਹਨਾ ਉਹਨੂੰ ਤਾਂ ਬੋਤ ਔਖਾ ਹੋ ਜਾਂਦਾ।
ਹਾਂਜੀ ਜਿਵੇਂ ਅਰਦਾਸ ਕਰਾਂਣੀ ਬੇ ਘੰਟਾ ਉੱਥੇ ਲੱਗ ਗਿਆ ਸੀ ਦੋ ਘੰਟੇ ਬਾਹਰ ਲੱਗ ਗਏ ਸੀ।
ਅੱਛਾ ਜੀ ਹਾਂਜੀ ਹਾਂ ਬੋਤਲਾਂ ਔਖਾ ਹੋ ਜਾਂਦਾ ਗਾ ਮਤਲਬ ਅਸੀਂ ਵੀ ਫਿਰ ਨਾ ਅਸੀਂ ਅਗਲੇ ਦਿਨ ਗਏ ਫਿਰ ਮੱਥਾ ਟੇਕਣ।
ਹਾਂਜੀ।
ਕਿਉਂਕਿ ਐਨੀ ਭੀੜ 'ਚ ਤਾਂ ਮੱਥਾ ਸਾਥੋਂ ਟੇਕਿਆ ਈ ਨੀ ਗਿਆ ਹੈਗਾ ਬਹੁ
ਓਦਨ ਸੀੜ ਹੁੰਦੀ ਆਈ ਅਗਲੇ ਦਿਨ?
ਹਾਂ ਅਗਲੇ ਦਿਨ ਮਤਲਬ ਭੀੜ ਤਾਂ ਹੁੰਦੀ ਆ ਪਰ ਉਨੀ ਨੀ ਹੁੰਦੀ ਹੈਗੀ। ਵੀ ਜਿਵੇਂ ਉਦ ਮਤਲਬ ਮੱਥਾ ਟੇਕਣ 'ਚ ਤਾਂ ਸਾਨੂੰ ਫੇਰ ਉਦੇ ਵੀ ਅੱਧਾ ਪੌਣਾ ਘੰਟਾ ਲੱਗ ਗਿਆ ਸੀ ਪਰ ਉਨੀ ਭੀੜ ਨੀ ਸੀ ਉਦਣ ਤਾਂ ਬੋਤ ਜ਼ਿਆਦਾ ਭੀੜ ਸੀ ਪੈਲੇ ਦਿਨ ਤਾਂ। ਮਲਬ ਐਤਵਾਰ ਆਲੇ ਦਿਨ ਤਾਂ। ਫਿਰ ਕਿਉਂਕਿ ਲੋਕ ਨਾ ਬੋਤ ਦੂਰੋਂ-ਦੂਰੋਂ ਓਂਦੇ ਆ ਨਾ ਚੁਪੈਰਾ ਸਾਬ ਲਾਣ ਲਈ।
ਹਾਂਜੀ ਅਸੀਂ ਵੀ ਲਾਣ ਜਾਂਨੇ ਆ ਈ ਅਸੀਂ ਵੀ ਪੰਜ ਲਾਏ ਹੋਏ ਨੇ।
ਅੱਛਾ ਫਿਰ ਤੁਸੀਂ ਲਗਾਤਾਰ ਲਾਏ ਸੀ?
ਨੀ ਲਗਾਤਾਰ ਨੀ ਲਾਏ ਹੈਗੇ ਈ।
ਅੱਛਾ
ਵੀ ਬਾਬੇ ਨੂੰ ਹੁਣ ਵੀ ਕੈਤਾ ਸੀ ਵੀ ਕਈ ਵਾਰ ਨਈ ਵੀ ਆਇਆ ਜਾਂਦਾ ਹੈਗਾ।
ਹਾਂਜੀ ਹਾਂ ਮਤਲਬ ਲਗਾਤਾਰ ਤਾਂ ਹਨਾ ਕਈ ਵਾਰੀ ਨਈ ਜਾਇਆ ਜਾਂਦਾ ਹੁੰਦਾ।
ਹਾਂਜੀ ਚਲਾ ਆਪਦੇ ਵੀ ਸ਼ਰਦ ਹੀ
ਹਾਂਜੀ ਹਾਂ ਬਾਕੀ ਹਨਾ ਗੱਲ ਤਾਂ ਸਾਰੀ ਸ਼ਰਧਾ ਦੀ ਹੁੰਦੀ ਆ
ਸ਼ਰ ਦਾ ਦੀ ਆ
ਹਾਂਜੀ ਹਾਂ ਚਲੋ ਵਧੀਆ ਹਨਾ
ਹਾਂਜੀ
ਨਾਲ ਤਾਂ ਆਪਾਂ ਹੈਾ ਉੱਥੇ ਜਾਂਦੇ ਹਾਂ ਦਰਬਾਰ ਸਾਬ ਹਨਾ ਆਪਾਂ ਨੂੰ ਸੇਵਾ ਕਰਨ ਦਾ ਮੌਕਾ ਮਿਲ ਜਾਂਦਾ
ਹਾਂਜੀ
ਨਾਲੇ ਉੱਥੇ ਜੀਅ ਬੋਤ ਜ਼ਿਆਦਾ ਲੱਗਦਾ ਗਾ
ਹਾਂਜੀ
ਹਾਂਜੀ ਹਾਂ ਸਾਡਾ ਵੀ ਬੋਤ ਜ਼ਿਆਦਾ ਜੀਅ ਲੱਗਿਆ ਮਤਲਬ ਸਾਨੂੰ ਪਤਾ ਹੀ ਨੀ ਲੱਗੇ ਵੀ ਅਸੀਂ ਤਿੰਨ ਚਾਰ ਦਿਨ ਲੱਗ ਕੇ ਆਏ ਹਾਂ ਹਨਾ ਮਤਲਬ ਹਜੇ ਵੀ ਸਾਡਾ ਨਾ ਵਾ ਆਉਣ ਨੂੰ ਜੀਅ ਨਹੀਂ ਕਰਦਾ ਸੀਗਾ
ਹਾਂਜੀ ਹਾਂ ਹਾਂਜੀ ਹਾਂਜੀ ਆਣ ਨੂੰ ਜੀ ਨੀ ਕਰਦਾ
ਹ ਵੀ ਆਉਣ ਨੂੰ ਜੀਅ ਨਹੀਂ ਕਰਦਾ ਹੁੰਦਾ ਐਵੇਂ ਹੁੰਦਾ ਵੀ ਇੱਥੇ ਰੈ ਜਾਈਏ
ਹਾਂਜੀ ਘਰ ਦੀ ਯਾਦ ਨੀ ਆਂਦੀ ਜੀ
ਹਾਂਜੀ ਹਾਂ ਬਿਲਕੁਲ ਯਾਦ ਨਹੀਂ ਆਂਦੀ ਹੈਗੀ ਉਥੇ ਸ਼ਾਂਤੀ ਇੰਨੀ ਦੀ ਆ ਹਨਾ ਮਤਲਬ ਸੇਵਾ ਕਰਿਆਉਣੇ ਆ ਹਨਾ ਕਿੰਨਾ ਜ਼ਿਆਦਾ ਜੀਅ ਲੱਗਦਾ ਗਾ
ਹਾਂਜੀ
ਹਾਂਜੀ ਹਾਂ
ਹੁਣ ਅਸੀਂਨ ਜਾਣ ਆਏ
ਅੱਛਾ ਹੁਣ ਤੁਸੀਂ ਕਦੋਂ ਜਾਣਾ ਚੁਪੈਰਾ ਸਾਬ ਲਾਉਣੇ ਜਾਣਾ ਤੁਸੀਂ ਅੱਛਾ
ਸਾਨੂੰ ਐਸੇ ਨਾ ਵੀ ਬਾਰਿਸ਼ ਪਏ ਜਾਂਦੇ
ਹਾਂ ਵੀ ਥੋੜ੍ਹੀ ਠੰਡ ਹੋ ਜਾਂਦੀ
ਹਾਂਜੀ ਐ ਔਖਾ ਜੇਹਾ ਲੱਗਦਾ ਗਰਮੀ ਚ
ਹਾਂਜੀ ਹਾਂ, ਮਤਲਬ ਇੱਕ ਤਾਂ ਨਾ ਮਤਲਬ ਉੱਥੇ ਜਿਵੇਂ ਤੁਸੀਂ ਆ ਆਪ ਹੀ ਦੇਖੋ ਨਾ ਕਿੰਨੀ ਭੀੜ ਹੁੰਦੀ ਆ ਉੱਥੇ। ਫਿਰ ਉਹ ਉਥ ਹਨਾਂ, ਮੱਥਾ ਟੇਕਣਾ ਵੀ ਔਖਾ ਹੋ ਜਾਂਦਾ।
ਹਾਂਜੀ।
ਹੈਲੋ
ਹਾਂਜੀ ਹਾਂ।
ਹਾਂਜੀ ਮਤਲਬ ਇੰਨੀ ਭੀੜ ਚ ਤਾਂ ਮੱਥਾ ਟੇਕਣਾ ਬਹੁਤ ਔਖਾ ਹੋ ਜਾਂਦਾ।
ਹਾਂਜੀ।
ਮਤਲਬ ਜਦੋਂ ਅਸੀਂ ਤੁਹਾਨੂੰ ਮੈਂ ਦੱਸ ਸੀ ਨਾ ਵੀ ਜਦੋਂ ਅਸੀਂ ਗਏ ਸੀਗੇ ਆ ਥੋੜਾ ਕੁ ਟਾਈਮ ਈ ਹੋਇਆ ਹਨਾਂ ਸਾਨੂੰ ਵੀ। ਤੇ ਉਹ ਉਹ ਵੀ ਇੰਨੀ ਗਰਮੀ ਸੀਗੀ ਉੱਥੇ ਨਾ ਮਤਲਬ ਜਿਹੜੇ ਆਏ ਹੋਏ ਸੀਗੇ ਸ਼ਰਧਾਲੂ ਹਨਾਂ।
ਹਾਂਜੀ।
ਹੈਲੋ
ਹਾਂਜੀ।
ਮਤਲਬ ਨਾ ਇੱਕ ਦੋ ਨੂੰ ਦਾ ਚੱਕਰ ਆ ਰੇ ਸੀ ਕਿ ਕਿਉਂਕਿ ਗਰਮੀ ਇੰਨੀ ਜ਼ਿਆਦਾ ਸੀ ਭੀੜ ਚ।
ਗਰਮੀ ਕਰਕੇ ਹੋ ਰਿਹਾ ਜਿਹੜੇ ਵਾਂਗਰ ਹੁੰਦੇ ਨੇ। ਉਹ ਧੱਕ ਮੂਹਰੇ ਹੁੰਦੇ ਨੇ ਪਿੱਛੇ ਨੂੰ ਧੱਕਾ ਮਾਰਦੇ ਨੇ।
ਹਾਂਜੀ ਹਾਂ, ਉਹਨਾਂ ਨੂੰ ਐਵੇਂ ਨ੍ਹੀਂ ਕਰਨਾ ਚਾਹੀਦਾ ਹੈਗਾ।
ਜਿਹੜੇ ਤਾਂ ਵਿਚਾਰੇ ਹੇਨਾਂ ਬਿਰਧ ਹੁੰਦੇ ਨੇ ਜਵੇਂ ਉਹ ਤਾਂ ਵਚਾਰੇ ਡਿੱਗੇ ਹੀ ਜਾਂਦੇ ਨੇ।
ਹਾਂਜੀ ਹਾਂ, ਕਿਉਂਕਿ ਉਹਨਾਂ ਤੋਂ ਸਾਂਭਲਿਆ ਨੀ ਜਾਂਦਾ ਹੈਗਾ।
ਹਾਂਜੀ ਕੋਈ ਸੋਚਦਾ ਨੀ ਹੈਗਾ, ਬੀ ਚੱਲ ਧੱਕਾ ਨਾ ਮਾਰੀਏ।
ਹਾਂਜੀ ਹਾਂ, ਤੇ ਤੁਹਾਡੀ ਗੱਲ ਬਿਲਕੁਲ ਸਹੀ ਐ।
ਜੀ।
ਮਤਲਬ ਐਵੇਂ ਕਰਨਾ ਨੀ ਚਾਈਦਾ ਹੈਗਾ ਆਪਾਂ ਨੂੰ ਹਨਾ, ਕਿਉਂਕਿ ਗੁਰੂ ਘਰ ਆਏ ਆਂ ਹਨਾ ਆਪਾਂ
ਹਾਂਜੀ। ਅਸ ਅਸੀਂ ਚਾਰ ਵਜੇ ਲੱਗੇ ਸੀ ਮੱਥਾ ਟੇਕਣ ਈ।
ਸ਼ਾਮ ਨੂੰ ਕਿ ਸਵੇਰੇ ਈ?
ਸ਼ਾਮ ਨੂੰ ਈ।
ਅੱਛਾ, ਬਾਬਾ ਦੀਪ ਸਿੰਘ ਜੀ ਗੁਰੂ ਘਰ।
ਹਾਂਜੀ ਬਾਬਾ ਦੀਪ ਦੇ ਸਾਨੂੰ ਉੱਥੇ ਛੀ-ਸੱਤ ਵੱਜ ਗਏ ਸੀ।
ਦੇਖੋ ਫੇਰ ਤੁਸੀਂ ਹਾਂਜੀ, ਹਾਂ। ਅੱਛਾ ਮਤਲਬ ਚੁਪਹਿਰਾ ਸਾਬ ਖ਼ਤਮ ਹੋਣ ਤੋਂ ਬਾਅਦ ਵੀ ਇੰਨੀ ਭੀੜ ਹੁੰਦੀ ਆ।
ਉਹ ਹਾਂਜੀ ਫੇਰ ਉਹ ਜਿਹੜੀ ਸੰਗਤ ਬੈਠ ਇਕੱਠੀ ਹੁੰਦੀ ਹੈ ਜੀ ਬੋਤ ਜਿਆਦਾ ਹੁੰਦੀ ਐ। ਹਾਂ ਬ ਵਾਰੇ ਵੀ ਹੁੰਦੀ ਐ ਤੇ
ਹਾਂਜੀ ਹਾਂ, ਮੈਂ ਵੀ ਤੇ ਬੋਤ ਜ਼ਿਆਦਾ ਭੀੜ ਹੁੰਦੀ ਐ। ਹਾਂਜੀ ਹਾਂ ਫੇਰ ਜਿਹੜੇ ਲੋਕ ਬਾਹਰ ਹੁੰਦੇ ਆ ਹਨਾਂ ਫਿਰ ਉਹ ਮੱਥਾ ਟੇਕ ਕੇ ਫੇਰ ਈ ਘਰੇ ਜਾਂਦੇ ਆ ਵਾਪਸ।
ਹਾਂਜੀ।
ਹਾਂਜੀ।
ਫੇਰ ਉਹ ਓਥੇ ਨੰਗਰਸ਼ਕਾਂ ਵੇਲੇ ਵੀ ਨਾ ਧੱਕੇ ਵੱਜਦੇ ਬਹੁਤ ਨੇ ਜੀ।
ਹਾਂਜੀ ਉਹ ਤਾਂ ਹੈ ਭੀੜ ਬਹੁਤ ਜ਼ਿਆਦਾ ਹੁੰਦੀ ਹੈਗੀ।
ਹਾਂਜੀ ਆਸੀ ਮੈ ਤਾਂ ਸ਼ਕੀ ਨਹੀਂ ਸੀ।
ਅੱਛਾ, ਹਾਂਜੀ ਹਾਂ। ਉੱਥੇ ਬਾਬਾ ਦੀਪ ਸਿੰਘ ਜੀ ਗਰੁੱਪ ਅਸੀਂ ਵੀ ਗਏ ਸੀ ਨਾ, ਉਦੋਂ ਵੀ ਬਹੁਤ ਭੀੜ ਸੀਗੀ ਉੱਥੇ। ਤੇ ਲੰਗਰ ਹਾਲ ਚ ਵੀ ਉਓਨੀ ਭੀੜ ਹੁੰਦੀ ਆ, ਜਿੰਨੀ ਬਾਹਰ ਭੀੜ ਹੁੰਦੀ ਆ।
ਹਾਂਜੀ ਫੇਰ ਉਹ ਜਾਣੇ ਦੋ ਵਜੇ ਦਾ ਟੈਮ ਹੁੰਦਾ ਈ। ਉਦੋਂ ਸਾਰੀ ਸੰਗਤ ਚਾਹ ਪੀਣ ਆਉਂਦੀ ਹੈ।
ਹਾਂਜੀ, ਹਾਂਜੀ
ਹਾਂਜੀ।
ਨਾਲੇ ਉਹ ਵੀ ਆ ਜਦੋਂ ਐਤਵਾਰ ਮਤਲਬ ਜਿਸ ਦਿਨ ਹਨ ਨਾ ਚੁਪਹਿਰਾ ਸਾਹਿਬ ਲੱਗਦਾ ਗਾ। ਉਹ ਮੈਂ ਹਰਿਮੰਦਰ ਸਾਹਿਬ ਜਿੰਨਾ ਹਰਮ ਓਨਾ ਹਰਿਮੰਦਰ ਸਾਹਿਬ ਭੀੜ ਨੀ ਹੁੰਦੀ ਹੈਗੀ, ਜਿੰਨੀ ਇੱਥੇ ਹੁੰਦੀ ਆ ਬਾਬਾ ਦੀਪ ਸਿੰਘ ਜੀ ਗੁਰੂ ਘਰ
ਹਾਂਜੀ, ਉਹ ਤੇ ਦੀਵਾਲੀ ਹੁੰਦੀ ਹੈ ਜੀ।
ਹਾਂਜੀ ਹਾਂ, ਕਿਉਂਕਿ ਲੋਕਾਂ ਨੂੰ ਸ਼ਰਧਾ ਬਹੁਤ ਜ਼ਿਆਦਾ ਨਾ।
ਬਹੁਤ ਜ਼ਿਆਦਾ ਜੀ।
ਹਾਂਜੀ ਹਾਂ ਫਿਰ ਲੋਕ ਦੂਰੋਂ -ਦੂਰੋਂ ਔੰਦੇ ਹੈਗੇ।
ਹਾਂਜੀ ਦੂਰੋਂ ਦੂਰੋਂ ਜਾਂਦੇ ਨੇ ਉਰੀ ਬਰੇਟਿਆਂ ਤੋਂ ਨਾ ਸੀ ਘਰਾਂ ਦੋ ਜਣੀਆਂ ਜਾਂਦੇ ਆ ਇੱਕ ਆਪਣੀ ਗਵਾਂਢਣ ਜਾੰਦੀ ਹੈ।
ਅੱਛਾ ਤੁਸੀਂ ਦੋਨੋਂ ਹੀ ਜਾਂਦੇ ਹੋ ਬਸ।
ਅਸੀਂ ਦੋਨੈ ਈ ਜਾਂਦੇ ਹਾਂ ਵਸ ਇੱਕ ਗੁਵਢਣ ਜਾਂਦੀ ਆ ਮੇਰੇ ਕਰਕੇ
ਅੱਛਾ।
ਹਾਂਜੀ ਇੱਕ ਨਾ ਬਰੇਟਿਆਂ ਤੋਂ ਹੀ ਬੱਸ ਭਰ ਜਾਂਦੀ ਹੈ। ਇਤੇ ਸਾਨੂੰ ਬਹੁਤ ਮਸਾਤ ਮਿਲ ਜਾਂਦਾ ਸਾਨੂੰ।
ਹਾਂਜੀ ਹਾਂ, ਅੱਛੇ, ਹਾਂਜੀ ਹਾਂ। ਮਤਲਬ ਵੈਸੇ ਸਾਡੇ ਤਾਂ ਨਾ ਪੀ ਆਰ ਟੀ ਸੀ ਬੱਸ ਜਾਂਦੀ ਹੈ ਡੇਲੀ।
ਅੱਛਾ ਡੇਲੀ ਜਾਂਦੀ ਏ?
ਹਾਂ ਡੇਲੀ ਮਤਲਬ ਪੰਜ ਕੁ ਵਜੇ ਜਾਂਦੀ ਆ ਡੇਲੀ ਉਹ ਹਰ ਰੋਜ਼ ਜਾਂਦੀ ਆ ਉਹ ਅੰਮ੍ਰਿਤਸਰ।
ਅੱਛਾ ਜੀ
ਹਾਂਜੀ
ਫੇਰ ਉਹ ਕਿੰਨੇ ਦਿਨਾਂ ਚ ਵਾਪਸ ਆ ਜਾਂਦੀ ਹੈ
ਉਧਰ ਡੇਲੀ ਜਾਂਦੀ ਆ ਡੇਲੀ ਆਉਂਦੀ ਆ ਸਰਕਾਰੀ ਬੱਸ ਜਾਂਦੀ ਹੈ ਜ ਉਹ ਰੂਟ ਹੀ ਆ ਉਹਨਾਂ ਦਾ
ਛ ਰੂਸ ਸਹੀ ਮਾਂ ਕਿਥ ਹਮ
ਨਾ ਜੀ ਨਾ ਮਤਲਬ ਸਰਕਾਰੀ ਬੱਸ ਆ ਪੀ ਆਰ ਟੀ ਸੀ
ਅਛ ਹਾਂਜੀ
ਨਾਲੇ ਆਪਾਂ ਨੂੰ ਤਾਂ ਵਧੀਆ ਹਨਾ ਆਧਾਰ ਕਾਰਡ ਚੱਲਦੇ ਨੇ ਆਪਣੇ ਤਾਂ
ਹਾਂਜੀ ਜਾਂਦੇ ਤਾਂ ਅਸੀਂ ਹੈ ਹੀ ਹ ਆਧਾਰ ਕਾਰਡ ਤੇ ਪਰ ਬੱਸਾਂ ਚ ਭੀੜ ਬਹੁਤ ਜ਼ਿਆਦਾ ਹੁੰਦੀ ਹੈ
ਹਾਂਜੀ ਹਾਫ ਰਿਪੀਟ ਤਾਂ ਹ
ਭੀੜ ਹੁੰਦੀ ਹੈ ਤੁਸੀਂ ਦੇਖੋ ਅਸੀਂ ਅੰਮ੍ਰਿਤਸਰ ਤੋਂ ਚਲੇ ਹੋਏ ਸਾਨੂੰ ਸੀਟ ਮਿਲੀ ਹੈ ਮਾਨਸਾ ਤੋਂ ਪਰਾ ਹੀ
ਫੇਿਰ ਦੇਖੋ ਹੀ ਹਨਨਾ ਮਤਲਬ ਐਡੀ ਦੂਰੋਂ ਹਨਾ ਤੁਰ ਖੜ ਕੇ ਆਣਾ ਕਿੰਨਾ ਔਖਾ ਹੋ ਜਾਂਦਾ
ਅਸੀ ਥੱਕ ਗਏ ਸੀ ਅਸੀਂ ਬਸ ਦਸ ਵਜੇ ਘਰੇ ਆ ਗਏ ਸੀ ਤਿੰਨ ਵਜੇ ਚੱਲੀ ਓ
ਅੱਛਾ ਈ
ਹਾਂਜੀ
ਹਾਂ ਬੌਤ ਔਖਾ ਹੋ ਜਾਂਦਾ ਹੈਗਾ।
ਹਾਂਜ
ਹਮ
ਤੰਗ ਤੇ ਬਹੁਤ ਜ਼ਿਆਦਾ ਜਾਂਦੀ ਏ
ਹਾਂਜੀ ਹਾਂ ਸੰਗਤ ਬੌਤ ਜ਼ਿਆਦਾ ਜਾਂਦੀ ਐ ਮਤਲ ਲੋਕਾਂ ਨੂੰ ਨਾ ਸ਼ਰਧਾ ਬੌਤ ਜ਼ਿਆਦਾ ਈ।
ਹਾਂਜੀ
ਹਣਾ ਲੋਕ ਮਤਲਬ ਕੱਲੇ ਆਪਾਂ ਨੀ ਜਾਂਦੇ ਹਨਾ ਦੂਰੋਂ ਨੇੜੋ ਸਾਰੇ ਸਾਰੇ ਈ ਜਾਂਦੇ ਆ ਹਰੇਕ।
ਹਾਂਜੀ ਠੀਕ ਆ ਜੀ ਅਗਲੀ ਕਾੱਲ ਚ ਮਿਲਾਂਗੇ
ਹਾਂਜੀ, ਹਾਂਜੀ ਠੀਕ ਐ ਜੀ ਸਾਸ਼੍ਰੀਕਾਲ।
ਠੀਕ ਐ ਸਾਸ਼੍ਰੀਕਾਲ ਜੀ
ਹੁੰ